ਹੁੰ।
ਠੀਕ ਐ, ਤੁਸੀਂ ਸੁਣਾਉ ਅਪਣਾ?
ਅਸੀਂ ਵੀ ਵਧੀਆ, ਹੋਰ ਰੋਟੀ -ਪਾਣੀ ਹੋ ਗਿਆ? ਲੰਚ ਕਰ ਲੀਤਾ ਐ?
ਬਸ, ਹੁਣੇ ਈ ਫੁਲਕੇ ਲਾ ਕੇ ਹਟੀ ਹਾਂ।
ਅੱਛਾ- ਅੱਛਾ, ਕੀ ਬਣਾ ਲੀਤਾ?
ਮੈਂ, ਉਹ ਮੁੰਡਾ ਕਹਿੰਦਾ ਸੀ, ਪਨੀਰ ਦੀ ਰੋਟੀ ਬਣਾ ਦੋ। ਉਹਨੂੰ, ਪਨੀਰ ਦੀ ਰੋਟੀ ਬਣਾ ਕੇ ਦਿੱਤੀ ਹੈ। ਹਮ
ਹਮ ਕੇ ਚਲੋ ਫਿਰ ਅੱਗੇ ਤਿਉਹਾਰ ਵਗੈਰਾ ਆ ਜਾਣੇ ਆ। ਤੇ ਥੋੜੀ ਸਫਾਈਆਂ ਥੋੜੀ -ਥੋੜੀ ਸਟਾਰਟ ਕਰੀਏ ਕਰਨਾ।
ਅੱਛਾ -ਅੱਛਾ, ਹਾਂ ਸਾਡੇ ਵੀ ਲੱਗੀਆਂ ਈ ਰਹਿੰਦੇ ਸਫਾਈਆਂ।
ਹੁੰਦਾ, ਹੈਗਾ।
ਹਾਂ, ਸਾਡੇ ਵੀ ਇਥੇ ਜਨਮਾਸ਼ਟਮੀ ਨੂੰ ਦੇਵੀ, ਦੇਵਤਿਆਂ ਦਾ ਬੜਾ ਹੁੰਦਾ ਨਾ, ਤਾਂ ਲੋਕੀ ਆਪਣੇ ਘਰਾਂ ਚ ਪੂਰੀ ਸਫਾਈ ਕਰਨੀ ਪੈਂਦੀ ਹੈ।
ਹਾਂ, ਤਾਂ ਕਰਕੇ ਹਾਂ, ਹੋ ਅੱਛਾ-ਅੱਛਾ, ਅੱਛਾ, ਹੋਰ ਸੁਣਾ ਮਮ, ਹੋਰ ਸੁਣਾਓ?
ਹੋਰ, ਪੜਦੇ -ਪੁੜਦੇ, ਮੈਂ ਵੀ ਪੜਦੇ-ਪੜਦੇ ਉਤਾਰੇ ਮੈਂ ਚਲੋ ਥੋੜੇ-ਥੋੜੇ ਚਾਰ ਫੰਡ ਕਰ ਲਈਏ ਥੋੜੀ-ਥੋੜੀ, ਡੱਬੇ-ਡੁਬੇ ਕਰਕੇ ਚੰਗੇ ਸਫਾਏ ਲੱਗੇ,
ਹਾਂ ਮੈਂ ਚਲ ਥੋੜਾ ਧੁੱਪਾਂ ਲੱਗੀ ਦੀਆਂ, ਥੋੜੀ ਗਰਮੀ ਕਰਕੇ ਜਲਦੀ ਸੁਕ ਜਾਗੇ ਸਰ ਜੀਆਂ ਚ ਫਿਰ ਕਦੀ ਧੁੱਪਾਂ ਦਾ ਹੋ ਜਾਂਦਾ, ਕਦੀ ਕੁਝ ਹੋ ਜਾਂਦਾ ਨੇ ਇਸ ਕਰਕੇ ਮੌਸਮਾਂ ਦਾ ਅੱਗੋਂ ਪਤਾ ਨਹੀਂ, ਦਾਤਾਂ ਲੱਗ ਜਾਣਗੀ, ਤੇ ਤਾਂ ਕਰਕੇ ਫਿਰ ਮੈਂ ਚਲੋ ਅੱਜ ਥੋੜੇ
ਹਾਂਜੀ।
ਸਫਾਈ ਕਰ ਲਈ ਐ, ਕਿਉਂਕਿ ਸਾਡੇ ਅੰਦਰ-ਅੰਦਰ ਸੇਜਰ ਬੜੀ ਅੰਦਰ ਅੰਦਰ ਨੇ, ਨਾ ਬੰਦ ਕਮਰੇ ਤੇ ਉਹ ਘੰਟੇ ਗਿੱਲੇ-ਗਿੱਲੇ-ਗਿੱਲੇ-ਗਿੱਲੇ, ਸਲਾਭਾ ਬਣਿਆ ਅੰਦਰ
ਹੂੰ ਤਾਂ ਕਰਕੇ,
ਹੂੰ, ਬਾਰੇ
ਧੋ ਦਿੱਤੇ ਆ।
ਮੈਂ ਵੀ ਅੱਜ ਡਿੱਪ-ਡੁਪ ਕੀਤੇ ਧੋਤੇ ਤੇ ਹੈਨੀ ਐ।